ਹੈਲੋ, ਹਾਂਜੀ,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
ਹੋਰ ਕੀ ਹਾਲ ਨੇ?
ਠੀਕ ਏ ਵਧੀਆ ਜੀ, ਤੁਸੀਂ ਸੁਣਾਓ?
ਬਸ ਜੀ ਵਧੀਆ, ਅਸੀ ਵੀ ਬਸ ਰਬ ਦੀ ਕਿਰਪਾ ਹੈਗੀ ਐ।
ਹਾਂਜੀ, ਬਸ ਜੀ ਕਿਰਪਾ ਈ ਰਹਿਣੀ ਚਾਈਦੀ ਏ ਵਾਹਿਗੁਰੂ ਦੀ, 'ਹੋਰ ਕੀ ਕਰ ਰਹੇ ਸੀ?
ਬਸ, ਬੈਠੇ ਹੋਏ ਆਂ। ਰੋਟੀ-ਪਾਣੀ ਖਾਕੇ, ਤੁਸੀਂ ਖਾਲੀ ਰੋਟੀ?
ਹਾਂਜੀ, ਮੈਂ ਵੀ ਹੁਣੇ ਉ ਖਾਧੀ ਸੀ ਰ੍ਹੋਟੀ, ਥੋੜ੍ਹਾ ਮੈਂ ਕਿਹਾ ਚੱਲ ਦਸ, ਅੱਧਾ ਘੰਟਾ, ਘੰਟਾ ਫ੍ਰੀ ਹੈਗੀ ਆ। ਚੱਲ ਕੌਲ ਈ ਕਰ ਲਵਾ। ਹਾਲ-ਚਾਲ ਪੁੱਛ ਲਵਾਂ, ਹਾਂ ਮੈਂ ਕਿਹਾ ਬੜੇ ਦਿਨ ਹੋ ਗਏ। ਬਹੁਤ ਦਿਨ ਹੋਗੇ, ਮੈਂ ਕਿਹਾ ਚੱਲ ਬਸ ਗੱਲ ਨੀ ਹੋਈ, ਗੱਲ ਕਰ ਲੈਂਨੀ ਆ।
ਹਾਂਜੀ, ਵਧੀਆ ਕੀਤਾ।
ਫਿਰ ਨਾਲੇ ਇਹਨਾਂ ਨਾਲ ਮੈਂ, ਉਂਜ ਵੀ ਵੈਸੇ ਵੀ ਮੈਨੂੰ ਜ ਆਰਾਮ ਕਰਨ ਦਾ ਟਾਈਮ ਈ ਨੀ ਮਿਲਿਆ, ਇਹਨਾਂ ਨੇ ਨਾ ਬੜੇ ਸਾਰੇ ਅੰਬੀਆਂ ਲੈ ਹਾਏ, ਮੈਂ ਤੇ ਮੰਗਾਈਆਂ ਸੀ ਚੱਲ, ਮੈਂ ਉਹ ਬਣਾਵਾਂਗੀ ਆਮ ਪੰਨਾ। ਫੇਰ ਇਹਨਾਂ ਨੂੰ ਨਾ ਆਦਤ ਹੈਗੀ ਏ, ਜਿੰਨੀ ਚੀਜ਼ ਮੰਗਾਓ ਨਾ, ਉਸ ਤੋਂ ਡਬਲ ਲੈਕੇ ਆਂਦੇ ਨੇ।
ਅੱਛਾ, ਚਲੋ ਚੰਗਾ ਹੈਗੀ।
ਹਾਂ ਹਾਂ ਮੈਂ ਕਿਹਾ ਹੁਣ ਇੰਨੀ ਅੰਬੀਆਂ ਮੈਂ ਕੀ ਕਰਾਂਗੀ, ਇੰਨੀ ਸਾਰੀਆਂ ਅੰਬੀਆਂ ਚੁੱਕ ਲਿਆਇਓ ਤੁਸੀ। ਤੁਹਾਡੇ ਕੋਲੋਂ ਇੰਨੀ ਥੋੜ੍ਹੀ ਮੰਗਵਾਈ ਸੀ, ਮੈਂ।
ਸਾਡੇ ਤੇ ਕੋਈ ਲਿਆਣ ਵਾਲਾ ਈ ਨਹੀਂ ਹੈਗਾ, ਆਪੇ ਈ ਲਿਆਈ ਦੀ ਹੁੰਦੀ ਏ।
ਅੱਛਾ, ਹਾਂ ਤੇ ਹੈਵੇ। ਜੋਬ ਵਾਲੇ ਫਿਰ ਨਹੀਂ ਕਰਦੇ ਨਾ, ਐਵੇਂ ਦੇ ਕੰਮ।
ਹਾਂਜੀ, ਬਸ ਸਾਨੂੰ ਫਿਰ ਟਾਈਮ ਲੱਗਦਾ ਲਿਆਨ'ਚ।
ਓਈ ਨਾ, ਓ ਤੇ ਹੈਵੇ। ਬਸ ਉਹ ਫਿਰ ਅੰਬੀਆਂ ਬੜੀਆਂ ਸੀ ਪਈਆਂ ਹੋਈਆ, ਮੈਂ ਤੇ ਅੱਜ ਥੱਕ ਗਈ ਕੰਮ ਕਰਕੇ ਅੰਬੀਆਂ ਦਾ ਫਿਰ ਮੈਂ, ਉਹ ਬਣਾਈ ਚਟਨੀ, ਮੈਂ ਕਿਹਾ ਹੁਨ ਅੰਬੀਆਂ ਖ਼ਰਾਬ ਥੋੜੀ ਕਰਨੀ ਹੈਗੀ ਏ।
ਚਟਨੀ, ਅੰਬਾਂ ਦੀ ਚਟਨੀ ਤੇ ਨਹੀਂ।
ਹਾਂ, ਚਟਨੀ ਬੱਚੇ ਨਾ ਬੜੇ ਖੁਸ਼ ਹੋਕੇ ਖਾਂਦੇ ਨੇ, ਕਈ ਵਾਰੀ ਨਾਸ਼ਤੇ'ਚ ਕੋਈ ਚੀਜ਼ ਨਾ ਮਿਲੇ ਨਾ ਤੇ ਫਿਰ ਬੰਦਾ, ਇੱਕ ਚਮਚ ਚਟਨੀ ਲੈਕੇ ਪਰੌਠੀ ਖਾ ਲੀਂਦਾ।
ਅੱਛਾ, ਮੈਂ ਨੀ ਬਨਾਈ ਕਦੀ ਚਟਨੀ, ਕਿਵੇਂ ਬਣਾਂਦੇ ਓ ਚਟਨੀ?
ਹਾਂ, ਨਹੀਂ ਅਸੀਂ ਹਾਂ ਚਟਨੀ ਤੇ ਮੈਂ ਹਰ ਸਾਲ ਬਣਾਂਨੀ ਆ, ਚਟਨੀ ਤੇ ਹਾਂਜੀ, ਮੇਰੀ ਤੇ ਸਾਲ ਪੂਰਾ ਚੱਲ ਜਾਂਦੀ ਏ, ਚਟਨੀ। ਇੱਕੋ ਵਾਰੀ ਬਣਾਂਨੀ ਆ, ਅੰਬ ਵੀ ਅਚਾਰ ਪਾਈਦਾ ਨਾ ਨਾਲ ਈ ਫਿਰ, ਚਟਨੀ
ਅੱਛਾ, ਓਦਾਂ ਮੈਂ ਮੈਨੂੰ ਮੰਮੀ ਨੇ ਦਿੱ ਸੀ, ਤੇ ਖਾਈ ਹੋਈਏ ਅਸੀ ਹਾਂ, ਅ ਚਲੀ ਸੀ ਥੋੜਾ ਸਾਲ ਮੇਰੀ ਚੱਲ ਗਈ ਸੀ ਮੰਮੀ ਨੇ ਈ ਦਿੱਤੀ ਸੀ ਮੇਨੂੰ, ਤੇ ਬਨਾਈ ਨੀ, ਮੈਂ ਕਦੇ।
ਹਾਂ, ਸਹੀ ਤਰੀਕੇ ਨਾਲ ਮਨਾਈ ਹੋਏ ਨਾ, ਚੀਨੀ-ਵੀਨੀ ਅੱਛੀ ਤਰ੍ਹਾਂ ਸਹੀ ਤਰੀਕੇ ਨਾ ਪਾਈ ਦੀ ਹੋਏ ਨਾ, ਤੇ ਖ਼ਰਾਬ ਨੀ ਹੁੰਦੀ ਹੈ ਚਟਨੀ, ਬੜੀ ਵਧੀਆ ਬਣ ਜਾਂਦੀ ਏ।
ਹਾਂ ਵਧੀਆ ਏ, ਸਵਾਦ ਲੱਗਦੀ ਏ ਚਟਪਟੀ ਨਾ, ਖੱਟੀ-ਮਿੱਠੀ ਹੁੰਦੀ ਏ, ਸਵਾਦ ਲੱਗਦੀ ਏ।
ਦਾਂਗੀ ਮੈਂ ਬਣਾਈ, ਇੱਕ ਡੱਬੀ ਭਰਕੇ ਭੇਜ ਦਾਂਗੀ ਤਹਾਨੂੰ ਵੀ।
ਤੁਸੀਂ ਮੈਨੂੰ ਦੱਸੋ ਮੈਂ ਵੀ ਬਣਾ ਲਾਂਗੀ ਮੇ। ਤੇ ਮੈਂ ਵੀ ਲਿਆਣੇ ਨੇ ਆ ਅੰਬ - ਅੰਬ ਅਚਾਰ ਪਾਣਾ ਸੀ ਨਾ ਤੇ। ਲਿਆਵਾਂਗੀ ਤੇ ਥੋੜੀ ਜਿ਼ਆਦਾ ਲੇਆਵਾਂਗ। ਮੈਂ ਏਹ ਵੀ ਬਣਾ ਲਾਂਗੀ ਹਾਂ।
ਭੇਜਦਾਗੀ ਤੁਸੀਂ ਵੀ ਬਣਾ ਲੈਣਾ ਜਾ ਕੇ।
ਹਾਂਜੀ - ਹਾਂਜੀ ਉਹੀ ਨਾ, ਆਨੀ ਚਾਹੀਦੀ ਹੈ ਬਨਾਨੀ।
ਹਾਂ ਮੈਂ ਬਸ ਤੁਸੀਂ ਕੋਈ ਨੀ ਕੋਈ ਮੁਸ਼ਕਿਲ ਚੀਜ਼ ਨਹੀਂ ਹੈਗੀ, ਆਰਾਮ ਨਾਲ ਬਣ ਜਾਏਗੀ ਕੋਈ ਐਸੀ ਗੱਲ ਨਹੀਂ। ਤੁਸੀਂ ਏ ਜਿਹੜੇ ਕੱਚੇ ਅੰਬ ਹੁੰਦੇ ਨੇ ਨਾ ਗੋਲਾ ਅੰਬ। ਤ ਗੋਲਾ ਅੰਬ ਦੀ, ਜ਼ਿਆਦਾ ਵਧੀਆ ਬਣਦੀ ਜੇ ਗੋਲਾ ਅੰਬ ਦੀ। ਏ ਗੋਲ ਗੋਲ ਹੁੰਦਾ ਹੈ, ਅਚਾਰ ਵੀ ਪੈਂਦਾ ਜਿਦਾ ਭਾਵੇਂ ਉਹਈ ਆ। ਪਾ ਲਓ ਜੇ ਨਹੀਂ ਹੈ ਤੇ, ਤੁਸੀਂ ਕੋਈ ਵੀ ਅੰਬ ਕੱਚਾ - ਕੱਚਾ ਅੰਬ ਕੋਈ ਵੀ ਲੈ ਸਕਦੇ ਹੋ। ਤੁਸੀਂ ਅਗਰ ਜ਼ਰੂਰੀ ਨੀ ਹਾਂ ਬਈ ਜਾਲੀ। ਪਈ ਹੋਈ ਹੋਣੀ ਚਾਹੀਦੀ ਉਹਦੇ ਚ, ਕੱਚਾ ਬਿਲਕੁਲ ਵੀ ਕੱਚਾ। ਕੱਚਾ ਨੀ ਹੋਣਾ ਚਾਹੀਦਾ ਵੀ ਅੰਦਰ ਕੱਚੀ ਹੋਏਗੀ ਗੀਟੱਕ। ਜਾਲੀ ਹੋਏ ਅੰਦਰ ਅੱਛੀ, ਤੇ ਤੁਸੀਂ। ਉਹਨੂੰ ਅੱਛੀ ਤਰਾਂ ਧੋ ਲੈਣਾ ਉਹਦਾ ਕਾਲਾ ਵਾਲਾ ਉੱਤੋ ਉਤਾਰ ਕੇ ਨਾ ਅੱਛੀ ਤਰਾਂ ਪਹਿਲੇ ਉਹਨੂੰ ਧੋਲੋ ਫਿਰ ਉਹ। ਧੋ ਕੇ ਉਤਾਰ। ਉਹਦੇ ਨਾਲ ਕਾਲਾ ਵਾਲਾ ਤੇ ਛਿਲਕਾ ਸਾਰਾ ਹਰ ਵਾਲਾ ਹਾਂਜੀ। ਚਾਕੂ ਨਾਲ ਛਿੱਲੋ ਚਾਹੇ ਤੇ ਤੁਹਾਡੇ ਕੋਲ ਪੀਲਰ ਹੋਏਗਾ ਪੀਲਰ ਨਾਲ ਉਤਾਰ ਲੈਣਾ ਸਾਰਾ।
ਅੱਛਾ - ਅੱਛਾ
ਬਸ ਉਹ ਫਿਰ ਤੁਸੀਂ ਉਹਨੂੰ। ਵੈਸੇ ਤੇ ਜ਼ਿਆਦਾਤਰ ਲੋਕ ਤੇ, ਮੂਲੀ ਕੁੂਤਰਾ ਹੀ ਕਰਦੇ ਨੇ ਉਹਨੂੰ।
ਹਾਂ ਮੈਂ ਵੀ ਮੂਲੀ ਕੁਤ ਹਾਂ, ਮੈਂ ਵੀ ਮੂਲਾ ਕੁਤਰਾ ਕਰਦੇ ਹੋਏ ਵੇਖਿਆ ਮੰਮੀ ਨੂੰ।
ਹਾਂ ਉਹ ਆਸਾਨ ਹੋ ਜਾਂਦਾ ਨਾ, ਕੰਮ ਪਰ ਉਹਦੇ ਨਾ ਇੱਕ ਦਿੱਕਤ ਹੁੰਦੀ ਜੇ ਉਹਦੇ ਚ ਪਾਣੀ ਬਹੁਤ। ਛੱਡ ਜਾਂਦਾ ਉਹ ਛੱਡ ਜਾਂਦੀ ਹੈ ਚਟਨੀ।
ਹਾਂ ਉਹ ਤਾਂ ਹੈ ਹੀ ਹ ਫਿਰ। ਪਾਣੀ ਨੀ ਨਾ ਹੋਣੀ ਚਾਹੀਦੀ, ਫਿਰ ਖ਼ਰਾਬ ਹੋ ਜਾਏਗੀ।
ਹਾਂ ਆ ਸਾਡੀ ਮੰਮੀ ਪਤਾ। ਕੀ ਕਰਦੀ ਉਹਨੂੰ ਨਾ, ਹੱਥ ਨਾਲ ਇ ਛੋਟੇ- ਛੋਟੇ ਪੀਸ ਕਰਕੇ ਨਾ। ਤੇ ਬਰੀਕ -ਬਰੀਕ ਲੰਬੀ - ਲੰਬੀ, ਲੰਬੀ - ਲੰਬੀ ਕੱਟ ਲੈਂਦੀ ਹੈ ਪੀਸਿਸ। ਲੱਛੇ ਜਿਵੇਂ ਤੁਸੀਂ। ਆਲੂ ਦੇ ਲੱਛੇ ਨੀ ਬਣਾਉਦੇ, ਉਹ ਜ ਮਤਲਬ। ਹੱਥ ਨਾਲ ਹੀ ਮਤਲਬ ਕੱਟ ਲੈਂਦੀ ਆ, ਬਰੀਕ- ਬਰੀਕ ਲੰਬਾ - ਲੰਬਾ।
ਹੰਮ, ਹਾਂ ਹਾਂ ਹਾਂ।
ਬਣਾਦੇ ਆ ਜਿਵੇਂ ਅਸੀਂ ਮੰਮੀ ਨੂੰ ਵੇਖਿਆ, ਉਸ ਰਾ ਹੀ ਬਣਾ ਲੈਦੇ ਆ। ਵੈਸੇ ਜ਼ਿਆਦਾਤਰ ਲੋਕ ਤੇ, ਕੱਦੂਕਸ ਕਰਕੇ ਬਣਾਦੇ ਨੇ।
ਨਹੀਂ ਫੇਰ ਉਹ ਠੀਕ ਨੀ, ਠੀਕ ਨੀ ਹੋਏਦੇ ਨਾ। ਫਿਰ ਮਿਹਨਤ ਚਲੋ ਕੋਈ ਗੱਲ ਨੀ, ਪਰ ਉਹ ਫਿਰ ਪਾਣੀ ਛੱਡ ਜੇ ਗੀ ਫਿਰ ਰਿਸਕ ਨੀ ਨ ਲੈਣਾ। ਖ਼ਰਾਬ ਹੋ ਜਾਏਗੀ।
ਹਾਂ ਉਹ ਤੇ ਨੀ ਫਿਰ ਸੁਕਾਣਾ ਪੈਂਦਾ, ਜਿਆਦਾ ਟੈਮ ਲੱਗਦਾ ਫਿਰ ਉਹਨੂੰ ਗੈਸ ਉੱਤੇ।
ਹਾਂ ਹੋਈ ਨਾ।
ਸਾਰੀ ਉਹ ਜੈਮ ਅਕ। ਮੱਖਣ ਬਣ ਜਾਂਦੀ ਉਹਦਾ ਬਸ ਐ ਵੇ, ਉਹ ਸਾਰੀ ਮਿਕਸ ਹੋ ਜਾਏਗੀ। ਜੈਮ, ਜੈਮ ਮਾਖਣ ਬਣ ਜੇਗੀ ਐ ਵੱਖਰੀ-ਵੱਖਰੀ ਕੱਟਿੰਗ ਕੜਿੰਗ ਵਾਲੀ ਛੋਟੇ-ਛੋਟੇ-ਛੋਟੇ-ਛੋਟੇ ਪੀਸ ਆਂਦੇ ਆ ਜਿਆਦਾ ਸਵਾਦ ਲੱਗਦੇ ਆ 'ਤੇ ਓ ਫੇਰ ਤੁਸੀਂ ਕਰਕੇ 'ਤੇ ਉਨੂੰ ਗੈਸ ਤੇ ਚੜਾ ਦੇਨੈ। ਖੁੱਲੇ ਭਾਂਡੇ 'ਚ ਕੜਾਹੀ 'ਚ ਉਦੇ ਵਿਚਕਾਰ ਤੁਸੀਂ ਚੀਨੀ ਪਾ ਦੇਣੀ ਏ ਜਿੰਨੀ ਅਹ ਅੰਬ ਨੇ ਉਨੀ ਚੀਨੀ ਪਾਲੋ ਅਗਰ 'ਤੇ ਅਗਰ ਘੱਟ ਚੀਨੀ ਖਾਂਦੇ ਓ ਘੱਟ ਪਾਲੋ। ਬਸ ਉਨੂੰ ਮੱਧਮ-ਮੱਧਮ ਸੇਕ 'ਤੇ ਪੱਕਦੀ ਰੇ ਪੱਕਦੀ ਰੇ।
ਅੱਛਾ-ਅੱਛਾ।
ਹਾਂ ਹਲਕਾ ਹਿਲਾਦੇ ਰਹਿਣਾ।
ਕਿੰਨੀ ਦੇਰ ਤੱਕ ਪਕਾਵਾਂ?
ਜਬ ਤੱਕ ਉਦਾ ਪਾਨੀ ਨੀ ਸਾਰਾ ਮਤਲਬ ਚੀਨੀ ਵੀ ਦੇਖੋ ਪਾਣੀ ਛੋੜੇਗੀ ਆਪਣਾ ਪਿਗਲੇਗੀ। ਅੰਬੀਆਂ ਵੀ ਪਾਣੀ ਛੋੜੇਗੀ ਆਪਣਾ।
ਹਾਂ ਮਤਲਬ ਬਹੁਤ ਦੇਰ ਤੱਕ ਉਨੂੰ ਹਲਕੇ ਗੈਸ 'ਤੇ ਉਨੂੰ ਕਰਦੀ ਰਵਾਂ ਹਨਾ।
ਹਾਂ ਉਨੂੰ ਤੁਸੀਂ ਸਲੋ 'ਤੇ ਰੱਖ ਦੋ ਫੇਰ ਵਿੱਚ-ਵਿੱਚ ਹਿਲਾਦੇ ਰਹੋ ਜਦ ਤੱਕ ਉਦਾ ਸਾਰਾ ਪਾਨੀ ਸੁੱਕ ਨੀ ਜਾਂਦਾ ਬਸ ਐ ਤੁਸੀਂ ਧਿਆਨ ਰੱਖਣਾ ਚੀਨੀ ਦੀ ਤਾਰ ਨੀ ਬਣਨੀ ਚਾਈਦੀ। ਵੀ ਜਿਆਦਾ ਪੱਕਣੀ ਨੀ ਚਾਈਦੀ ਚੀਨੀ ਨਈ 'ਤੇ ਹਾਰਡ ਹੋਜੇਗੀ। ਚਟਨੀ ਬੜੀ।
ਅੱਛਾ-ਅੱਛਾ ਓ ਕਿਵੇਂ ਪਤਾ ਲੱਗੇਗਾ?
ਕੋਈ ਤਾਰ ਨੀ ਬਣਨੀ ਚਾਈਦੀ। ਤੁਸੀਂ ਹੱਥ ਲਾ ਕੇ ਦੇਖ ਲੈਣਾ ਤਾਰ ਨੀ ਬਣਨੀ ਚਾਈਦੀ। ਜਿਆਦਾ ਪਕਾਨੀ ਨੀ ਏ ਚੀਨੀ ਮਤਲਬ ਬਸ ਇੰਨੀ ਪਕਾਨੀ ਏ ਕਿ ਪਾਣੀ ਸੁੱਕ ਜਾਏ।
ਅੱਛਾ-ਅੱਛਾ ਹਾਂ। ਹਾਂ।
ਬਸ ਏ ਈ ਹਿਸਾਬ ਰੱਖਣਾ ਹੁੰਦਾ ਏਰੇ 'ਚ।
'ਤੇ ਏਦੇ ਵਿੱਚੋਂ ਤਿਲ ਵੀ 'ਤੇ ਪੈਂਦੇ ਨੇ।
ਤਿਲ ਨੀ ਅਸੀਂ 'ਤੇ ਓ ਪਾਨੇਆਂ ਖਰਬੂਜੇ ਦੀ ਗਿਰੀਆਂ ਪਾਨੇ ਆ ਅਸੀਂ 'ਤੇ।
ਅੱਛਾ-ਅੱਛਾ ਖਰਬੂਜੇ ਦੀ ਗਿਰ
ਹਾਂ 'ਤੇ ਉੱਤੋਂ ਤੁਸੀਂ ਥੋੜਾ ਜਾ ਤੜਕਾ ਲਗਾਣਾ ਏ ਜਿਵੇਂ ਤੁਸੀਂ ਐਦਾ ਯਾਰ ਤੜਕਾ ਨਾ ਲਗਾਓ ਕਈਆਂ ਨੂੰ ਰੰਗ ਅੱਛਾ ਲੱਗਦਾ ਜਿਵੇਂ ਰੰਗਦਾਰ ਅੱਛੀ ਲੱਗਦੀਏ ਲਾਲ।
ਹਾਂ ਲਾਲ ਹਾਂ ਹਾਂਜੀ-ਹਾਂਜੀ-ਹਾਂਜੀ। ਹਾਂ-ਹਾਂ। ਕਈ ਸਪਾਈਸੀ ਵੀ ਬਣਾਦੇ ਨੇ ਨਾ ਬੜੀ ਜਿਆਦਾ ਮਿਰਚਾਂ ਵਾਲੀ ਵੀ।
ਫੇਰ ਤੁਸੀਂ ਓ ਪਾਲੋ ਨਾ ਨਮਕ, ਕਾਲੀ ਮਿਰਚ। ਜਿਆਦਾ ਈ ਸਪਾਈਸੀ ਖਾਨਾ ਏ 'ਤੇ ਲਾਲ ਮਿਰਚ ਵੀ ਪਾਲੋ ਵੈਸੇ। ਓ 'ਤੇ ਆਪਣੀ ਖਾਣ ਦੀ ਮਰਜ਼ੀਏ।
ਹਾਂ-ਹਾਂ, ਉਈ-ਉਈ।
' ਤੇ ਆਪਣਾ-ਆਪਣਾ ਟੇਸਟ ਹੁੰਦਾ ਏ ਮੋਟੀ ਲਾਚੀ ਪਾਲੋ।
ਤੁਸੀਂ ਖੱਟੀ-ਮਿੱਟੀ ਬਣਾਦੇ ਓ ਜਾਂ ਮਿਰਚਾਂ ਵਾਲੀ ਬਣਾਦੇ ਓ?
ਮੈਂ ਤੇ ਕਾਲੀ ਮਿਰਚ ਪਾਨੀਆ ਥੋੜੀ ਜੀ 'ਤੇ ਨਮਕ, ਕਾਲੀ ਮਿਰਚ ਪਾਨੀਆਂ ਮੋਟੀ ਲੈਚੀ ਪਾ ਲੈਂਨੀ ਆ। ਖਰਬੂਜੇ ਦੀ ਗਿਰੀਆ ਪਾ ਲੈਂਨੀ ਆ ਮੈਂ ਤੇ। ਹਾਂ ਅਸੀਂ ਜਿਆਦਾ ਸਪਾਈਸੀ ਨੀ ਖਾਂਦੇ, ਕਾਲੀ ਮਿਰਚ 'ਤੇ ਉਦੇ ਹੋਰ ਨੁਕਸਾਨ ਨੀ ਦਿੰਦੀ‌ ਕਾਲੀ ਮਿਰਚ 'ਤੇ ਫਾਇਦਾ ਈ ਦਿੰਦੀ ਏ।
ਹਾਂ, ਕਾਲੀ ਮਿਰਚ ਤੇ ਪਾਨੀ 'ਚ ਚਾਹੀਦੀ ਏ, ਮੈਂ ਹਰੀ ਮਿਰਚ ਯਾ ਫੇਰ ਕਾਲੀ ਮਿਰਚੀ ਹੀ ਪਾਨੀ ਆ। ਮੈਂ ਓ ਵਾਲੀ ਨਹੀਂ ਪਾਂਦੀ।
ਹਾਂ, ਅਸੀਂ ਵੀ ਜ਼ਿਆਦਾਤਰ ਨਾ ਲਾਲ ਮਿਰਚਾਂ ਅਵੋਇਡ ਹੀ ਕਰਦੇ ਆ 'ਦੇਖੋ ਲਾਲ ਮਿਰਚ ਤਾਂ ਉਹਦਾ ਨੁਕਸਾਨ ਹੀ, ਨੁਕਸਾਨ ਏ।
ਸਹੀ ਕਹਿ ਰਹੇ ਓ, ਲਾਲ ਮਿਰਚ ਦਾ ਤੇ ਨੁਕਸਾਨ ਹੀ ਐ।
ਹਰੀ ਮਿਰਚ ਵੀ ਸਬਜ਼ੀਆਂ 'ਚ ਹਾਂ, ਮੈਂ ਤੇ ਆਪ ਜਦੋਂ ਜਾਵਾਂ ਮੈਂ ਤੇ ਲੈ ਆਉਣੀ ਆ ਮਿਰ ਚੀ ਅ ਅੱਧਾ ਕਿੱਲੋ ਲੈਣੀ ਆ, ਪਾਈਆ ਲੈ ਆਨੀ ਆ। ਉਹਦੀ ਡੰਡੀਆਂ ਉਤਾਰ ਲੋੋ ਨਾ, ਫ਼ਿਰ ਖਰਾਬ ਨੀ ਹੁੰਦੀ।
ਹਾਂ, ਹਾਂ।
ਹੁਣ ਤੁਸ, ਉਹ ਤੁਸੀਂ ਲਿਆ ਕੇ ਨਾ, ਓਹਦੀਆਂ ਡੰਡੀਆਂ ਪਹਿਲੇ ਉਤਾਰ ਲੋ, ਫਿਰ ਫਰਿੱਜ ਚ ਫਰੀਜ਼ ਕਰੋ, ਫਿਰ ਨਾ ਉਹ ਬਹੁਤ ਬਹੁਤ ਟਾਈਮ ਚੱਲ ਜਾਂਦੀਆਂ ਹਰੀ ਮਿਰਚ।
ਉਹਦੇ ਨਾਲ ਕੀ ਹੁੰਦਾ?
ਗਲਦੀ ਨਹੀਂ ਏ, ਉਹ ਡੰਡੀਆਂ ਦੇ ਨਾਲ, ਡੰਡੀਆਂ ਨਾਲ ਨਾ ਗੱਲ ਜਾਂਦੀ ਹੈ ਛੇਤੀ, ਹਰੀ ਮਿਰਚ। ਡੰਡੀ ਅਗਰ ਤੁਸੀਂ ਉਤਾਰ ਹਾਂ, ਅਗਰ ਤੁਸੀਂ ਡੰਡੀ ਉਤਾਰ ਦੋਗੇ ਨਾ, ਜਿਹੜੀ ਉਹ ਹਰੀ ਮਿਰਚ ਤੁਹਾਡੀ ਚਾਰ ਦਿਨ-ਪੰਜ ਦਿਨ ਚੱਲਣੀ ਐ ਨਾ, ਤੇ ਐਵੇਂ ਦਸ ਦਿਨ ਚੱਲ ਜੇਗੀ।
ਅੱਛਾ ਜੀ।
ਹਾਂ ਉਹਦੀ ਲਾਈਫ ਵੱਧ ਜਾਂਦੀ ਏ, ਹਾਂ ਮੈਂ ਤੇ ਬਜ਼ਾਰੋਂ ਹਾਂ, ਮੰਡੀ ਤੋਂ ਲਿਆਣੀ ਆ ਨਾ, ਸਭ ਤੋਂ ਪਹਿਲੇ ਮੈਂ ਡੰਡੀਆਂ ਹੀ ਉਤਾਰ ਕੇ ਰੱਖਦੀ ਆ। ਮੈਂ ਕਦੀ ਡੰਡੀ ਨਾਲ ਨੀ ਰੱਖਦੀ। ਮਿਰਚੀ ਅੰਦਰ ਫਰਿੱਜ 'ਚ ਉਹ ਬੜੀ ਜਲਦੀ ਗਲ ਜਾਂਦੀ ਜੇ।
ਲਿਆਣੀ ਆ ਮੈਂ ਕਹਿੰਨੀ ਖਰਾਬ ਹੋ ਜਾਂਦੀ ਐ। ਘਟ ਹੀ ਲੈ ਆਓ।
ਹਾਂ, ਤੁਸੀਂ ਅੱਗੋਂ ਤੋਂ ਨਾ ਡੰਡੀਆਂ ਲਾ ਕੇ ਰੱਖਿਆ ਕਰੋ।
ਹਾਂ ਐਵੇਂ ਹੀ ਕਰਾਂਗੀ, ਅੱਗੋਂ ਤੇ ਨਾ ਹੁਣ ਮੈਂ ਬਣਾ ਕੇ ਵੇਖਾਂਗੀ ਮੈਂ, ਕਿਵੇਂ ਦੀ ਬਣਦੀ ਏ?
ਹਾਂ ਦੱਸਣਾ, ਬਣਾ ਕੇ ਦੱਸਣਾ, ਕਿਵੇਂ ਦੀ ਬਣੀ ਏ, ਮੈਂ ਵੀ ਮੈਂ ਵੀ ਭੇਜ ਭੇਜਾਂਗੀ ਹਾਂ, ਮੈ ਵੀ ਭੇਜਾਗੀ, ਮੈ ਵੀ ਬਣਾਈ ਹੋਈ ਐ। ਕਿ ਬੱਚੇ ਦੇ ਹੱਥ 'ਚ ਭੇਜਾਗੀ ਥੋੜ੍ਹੀ ਜਿਹੀ। ਹਾਂ-
ਹਾਂ, ਹਾਂ ਚਲੋ ਵਧੀਆ ਐ।
ਮੈ ਦੇਖਾਂਗੀ ਹੁਨ ਸ਼ਾਮੀ ਨੀ ਤੇ, ਤੇਰਾ ਚੱਕਰ ਲੱਗੇਗਾ ਨਾ, ਜਿਸ ਟਾਈਮ ਵੀ-
ਹਾਂ ਤੁਸੀ ਫਿਰ ਮੇਰੀ ਟੇਸਟ ਕਰਨਾ। ਤੁਸੀ ਮੇਰੀ ਟੇਸਟ ਕਰਨਾ, ਕਮੀਆਂ ਦਸਣਾ ਮਨੂੰ ਫੇਰ। ਕਿਹੜੀ, ਕਿਹੜੀ ਕਮੀ ਰਹਿ ਗਈ ਹੈ। ਹਾਂ ਤੁਹਾਡੀ ਤਾਂ, ਤੁਸੀ ਤਾਂ ਕਾਫ਼ੀ ਟਾਈਮ ਤੋਂ ਬਣਾ ਰਹੇ ਹੋ। ਹਮ, ਚਲੋ ਫੇਰ ਮੈਂ ਭੇਜਾਗੀ ਹੈਨਾ, ਚਲੋ ਜੀ ਠੀਕ ਐ ਜੀ, ਸਤਿ ਸ੍ਰੀ ਅਕਾਲ।
ਠੀਕ ਐ, ਸਤਿ ਸ਼੍ਰੀ ਅਕਾਲ।